ਸਤ੍ਰੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ ਜੀ?
ਬਸ ਹੀ ਭੈਣਜੀ ਵਧੀਆ ਹਾਂਜੀ। ਹੋਰ ਠੀਕ ਠਾਕ ਜੀ। ਤੁਸੀਂ ਆਪਣਾ ਸੁਣਾਓ?
ਘਰ ਪਰਿਵਾਰ ਸਭ ਠੀਕ ਏ। ਸਰਦਾਰ ਜੀ ਠੀਕ ਨੇ ਤੁਹਾਡੇ?
ਹਾਂਜੀ ਸਰਦਾਰ ਜੀ। ਭੈਣਜੀ ਥੋੜੇ ਜਿਹੇ ਉਹਨਾਂ ਨੂੰ ਕਮਰ ਵਿੱਚ ਦਰਦ ਜ਼ਿਆਦਾ ਹੈਗਾ। ਉਹ ਥੋੜਾ ਜਿਹਾ ਅੱਜ ਠਕੋਰ ਕੀਤੀ ਹੈਗੀ ਐਂ। ਉਹਦੇ ਨਾਲ ਥੋੜੇ ਜਿਹੇ ਖੜੇ ਹੋਏ ਨੇ। ਅੱਜ ਥੋੜ੍ਹਾ ਜਿਹਾ ਬਹੁਤ ਤੁਰੇ‌। ਫਿਰੇ ਹੈਗੇ ਨੇ। ਗੁਰਦੁਆਰੇ ਗਏ ਨੇ। ਮਨ ਖੁਸ਼ ਹੈ।
ਤੁਹਾਡੀ ਤਬੀਅਤ ਠੀਕ ਏ।
ਹਾਂਜੀ। ਅੱਜ ਕੱਲ੍ਹ ਮੈਂ ਕਹਿ ਸਵੇਰੇ ਸਮਾਚਾਰ ਲਗਾ ਲਿਆ ਕਰੋ ਸਰਦਾਰ ਜੀ‌ ਤੁਹਾਨੂੰ ਟਾਈਮ ਨਹੀਂ ਲੱਗਦਾ ਪੜ੍ਹਨ ਦਾ, ਤਾਂ ਤੁਸੀਂ ਬੈਠੇ ਠੀਕ। ਲੇਟੇ- ਲੇਟੇ ਹੀ ਸਮਾਂ
ਸਮਾਚਾਰ ਪੱਤ ਤਰ ਲਾਇਆ ਪਿਆ ਘਰ ਨਾ, ਸਾਡਾ ਸਵੇਰੇ ਸਮਾਚਾਰ ਪੱਤਰ ਆਂਦਾ ਤੇ, ਇਹਦੇ ਪਾਪਾ ਪੜ੍ਹਦੇ ਰਹਿੰਦੇ ਨੇ। ਉਹ ਤੱਕਦੇ ਰਹਿੰਦੇ ਨੇ, ਤੇ ਮੈਂ ਇਹਨਾਂ ਨੂੰ ਕਈ ਵਾਰ ਕਹਿਦੀ ਤੁਸੀਂ ਔਫਿਸ ਜਾਣਾ ਤੇ, ਲੇਟ ਹੁੰਦਾ ਪਿਆ। ਤੇ ਤੁਸੀਂ ਨਾ ਟੀਵੀ ਚਲਾ ਲਓ। ਟੀਵੀ ਵਿੱਚ ਨਾ ਟੀਵੀ ਚ ਦੇਖ ਕੇ ਸੁਣ ਲੋ, ਫਟਾਫਟ ਨਾਲ -ਨਾਲ ਆਪਣੇ ਕੰਮ ਕਰਦੇ ਰਹੋ, ਨਾਲ -ਨਾਲ ਟੀਵੀ ਦੇਖਦੇ ਰਹੋ। ਤੁਹਾਡਾ ਕੰਮ ਸਮੇਂ ਵੀ ਬੱਚ ਜਾਏਗਾ। ਕੰਮ ਤੁਹਾਡੇ ਨਾਲ- ਨਾਲ ਨਿਪਟ ਜਾਣਗੇ, ਪਰ ਸੁਣਦੇ ਕੋਈ ਨੀ। ਉਹ ਕਹਿੰਦੇ ਮੈਂ ਤਾਂ ਸਮਾਚਾਰ ਪੱਤਰ ਪੜ੍ਹ ਕੇ ਹੀ ਜਾਵਾਂਗਾ। ਪੜ੍ਹ ਕੇ ਹੀ ਜਾਵਾਂਗਾ। ਸਵੇਰੇ ਇੱਕ ਘੰਟਾ ਸਮਾਚਾਰ ਪੱਤਰ ਹੀ ਪੜ੍ਹਦੇ ਰਹਿੰਦੇ ਨੇ।
ਤੇ ਸਾਡੇ ਜਿਹੜੇ ਅਸੀਂ ਤਾਂ ਭੈਣਜੀ ਉਹਨਾਂ ਨੂੰ ਇਹ ਕਿਹਾ ਚਲੋ - ਚਲੋ ਤਬੀਅਤ ਠੀਕ ਨੀ ਹੈ ਤੁਸੀਂ ਟੀ ਵੀ ਲਾ ਦਿੰਦੇ ਆ। ਤੇ ਉਹ ਸਮਾਚਾਰ ਟੀ ਵੀ ਚ ਸਾਰਾ ਸੁਣ ਲੈਂਦੇ ਨੇ। ਸਾਰਾ ਕੁੱਛ ਦੇਖ
ਚੰਗਾ ਨਾ ਭੈਣਜੀ ਟੀ ਵੀ ਸੁਣ ਲੈਂਦੇ ਨੇ ਤੇ ਸਾਰੀ ਜ ਨਾ ਸਾਰੀ ਉਹਨਾਂ ਨੂੰ ਖ਼ਬਰ ਮਿਲ ਜਾਂਦੀ ਏ, ਦੁਨੀਆਂ 'ਚ ਕੀ ਹੁੰਦਾ ਪਿਆ। ਤੇ ਨਾਲ-ਨਾਲ ਆਪਣੇ ਕੰਮ ਵੀ ਨਿਪਟ ਜਾਂਦੇ ਨੇ। ਸਾਡੇ ਸਰਦਾਰ ਜੀ ਤਾਂ ਬੜਾ ਲੇਟ ਕਰਦੇ ਨੇ, ਭੈਣ ਜੀ। ਸਮੇਂ ਐਂਨਾ ਬਰਬਾਦ ਕਰਦੇ ਨੇ, ਇੱਕ ਘੰਟਾ ਪਹਿਲੇ ਸਮਾਚਾਰ ਪੱਤਰ ਪੜ੍ਹਦੇ ਰਹਿੰਦੇ ਨੇ। ਜਦ ਤੱਕ ਉਹਨਾਂ ਨੂੰ ਸਾਰੀਆਂ ਖ਼ਬਰਾਂ ਸੁਣ ਨਾ, ਲੈਣ ਸਮਝ ਨਾ ਲੈਣ, ਉਹਨਾਂ ਨੂੰ ਸ਼ਾਂਤੀ ਨੀ ਆਉਂਦੀ ਏ।
ਤੇ ਮੈਂ ਤੇ ਉਹੀ ਕਹਿੰਨੀ, ਜਿਸ ਤਰ੍ਹਾਂ ਤੁਸੀਂ ਦੁਕਾਨ ਤੇ ਜਾਣਾ ਹੁੰਦਾ, ਸਰਦਾਰ ਜੀ ਪੇਪਰ ਨਾਲ ਲੈ ਜਾਓ ਅਗਰ ਤੁਸੀਂ ਉਹਨਾਂ ਨੂੰ ਮਨ 'ਚ ਇਹ ਵੀ ਰਹਿੰਦਾ ਨਾ, ਕਿ ਮੈਂ ਪੇਪਰ ਪੜ੍ਹਾ ਪੇਪਰ ਪੜ੍ਹਨ ਨਾਲ ਥੋੜ੍ਹਾ ਜਿਹਾ ਉਹਨਾਂ ਨੂੰ ਨੌਲ, ਸਮਝਦਾਰੀ ਵੀ ਜ਼ਿਆਦਾ ਹੋ ਜਾਂਦੀ। ਸਾਨੂੰ ਤੇ ਮੈਂ ਉਹ ਪੇਪਰ ਜ਼ਰੂਰ ਨਾਲ ਲੈ ਜਾਂਦੇ, ਭੈਣ ਜੀ। ਉਹ ਕੇ ਕਰਦੇ ਨੇ, ਪੇਪਰ ਜਿਸ ਸਭ ਰੋਟੀ ਖਾ ਲੈਂਦੇ ਨੇ ਫਿਰ ਅੱਧਾ ਘੰਟਾ ਕਹਿੰਦੇ ਚਲੋ, ਮੈਂ ਪੇਪਰ ਪੜ੍ਹ ਲੈਨਾਂ ਤੇ ਉਹਨਾਂ ਦਾ ਮ ਟਾਈਮ ਵੀ ਅੱਛਾ ਪਾਸ ਹੋ ਜਾਂਦਾ ਔਰ
ਮੈਂ ਤੇ ਇੱਕ ਦੱਸਾਂ ਭੈਣ ਜੀ ਤੁਹਾਨੂੰ, ਸਾਡੇ ਬੱਚਿਆਂ ਨੂੰ ਤੇ ਛੁੱਟੀਆਂ ਦੇ ਕੰਮ ਵਿੱਚ, ਇਹ ਵੀ ਕੰਮ ਮਿਲ਼ਿਆ। ਕੀ ਬੱਚੇ ਰੋਜ਼ ਸਮਾਚਾਰ ਪੱਤਰ ਪੜ੍ਹਨ ਉਹ ਸਮਾਚਾਰ ਪੱਤਰ ਪੜ੍ਹਨ ਨਾਲ ਉਹਨਾਂ ਦੀ, ਹਿੰਦੀ ਦੀ, ਅਹ ਜਿਹੜੀ ਉਹ ਸੁਣਾਂਣਾ ਹੁੰਦਾ, ਹਿੰਦੀ 'ਚ ਪੜਨਾ ਹੁੰਦਾ। ਉਹ ਵੀ ਅੱਛੀ ਹੋਏਗੀ, ਇਹਨਾਂ ਦੀ। ਐਨਾ ਦੇ ਛੁੱਟੀਆਂ ਦੇ ਕੰਮ 'ਚ ਸਮਾਚਾਰ ਪੱਤਰਨ, ਪੜ੍ਹਨ ਦਾ ਇਹਨਾਂ ਨੂੰ ਕੰਮ ਮਿਲਿਆ ਹੋਇਆ। ਮੈਂ ਬੱਚਿਆਂ ਨੂੰ ਕਹਿੰਦੀ ਰਹਿੰਨੀ ਆ ਤੁਸੀਂ ਕਿ ਘੰਟਾ ਸਾਰੇ ਸਮਾਚਾਰ ਪੱਤਰ ਪੜ੍ਹੋ। ਸਵੇਰੇ ਟਾਈਮ ਕੱਢ ਕੇ, ਹੁਣ ਛੁੱਟੀਆਂ ਤੇ ਹੈਗੀਆਂ ਨੇ ਤੇ ਬੱਚੇ ਸੁਣਦੇ ਕੋਈ ਨੀ, ਪਰ ਇਹ ਨੀ ਸੋਚਦੇ ਸਾਡੇ ਸਰਦਾਰ ਜੀ ਤਾਂ ਛੱਡਦੇ ਈ ਨੀ ਪੱਤਰ, ਸਮਾਚਾਰ ਪੱਤਰਾਂ ਨੂੰ। ਉਹ ਤੇ ਕਹਿੰਦੇ ਮੈਂ ਤਾਂ ਪੂਰਾ ਪੜ੍ਹਕੇ ਈ ਦਮ ਲਵਾਂਗਾ। ਸਾਰੀ ਦੁਨੀਆਂ ਦੀ ਖ਼ਬਰ ਉਹਨਾਂ ਨੂੰ, ਜਿਹੜੀ ਮਰਜ਼ੀ ਖ਼ਬਰ ਪੁੱਛ ਲੋ। ਅੱਜ ਜੇ ਅੱਜ ਅੱਜ ਕੀ ਹੋ ਰਿਹਾ, ਕੀ ਨੀ ਹੋ ਰਿਹਾ, ਸਾਰੀ ਖ਼ਬਰਾਂ ਰਹਿੰਦੀਆਂ ਇਹਨਾਂ ਨੂੰ।
ਹਾਂਜੀ, ਭੈਣ ਜੀ। ਮੈਂ ਤੋ ਉਹੀ ਇਥੇ ਬੇਹ ਕਿ ਮੈਂ ਬੱਚਿਆਂ ਛੁੱਟੀਆਂ ਹੋਈਆਂ, ਮੈਂ ਕਿਹਾ ਬੱਚਿਆਂ ਨੂੰ, ਮੈਂ ਪੰਜਾਬੀ ਦੀ ਅਹ ਸਮਾਚਾਰ ਈ ਲਗਵਾ ਕੇ ਦੇਣਾ ਬੱਚਿਆਂ ਨੂੰ। ਜਿਸ ਬੱਚਿਆਂ ਦੀ ਥੋੜ੍ਹੀ ਜ ਸੋਝੀ ਵੱਧੇ, ਜਿਹਦੇ ਨਾਲ ਬੱਚੇ ਥੋੜੇ ਜਿਹੇ ਉਹ ਉਹਨਾਂ ਨੂੰ ਅੰਦਰ ਦੀ, ਪੜ੍ਹਨਾ ਵੀ ਆ ਜਾਏ, ਥੋੜਾ ਜਿਹਾ ਹਾਂ-ਹਾਂ, ਪੜ੍ਹਨਾ ਵੀ ਆ ਜਾਏ, ਥੋੜ੍ਹਾ ਜਿਆ ਬੱਚੇ ਅੱਛੀ ਸਮਝ ਜਾਂਦੇ ਪੰਜਾਬੀ ਆਪਣੇ ਬੱਚੇ ਤੇ ਇਸ ਪਿੱਛੇ ਬੈ ਤੇ ਪੰਜਾਬੀ ਪੇਪਰ ਲਗਾ ਤੁਸੀ ਆਪਣੇ ਬੱਚੇ ਨੂੰ ਲਗਵਾਇਆ, ਕੋਈ ਨੀ ਲਗ-
ਸਾਡਾ ਤੇ ਹਿ ਦੀ ਦਾ ਵੀ ਲਗਿਆ ਪਿਐ, ਇੰਗਲਿਸ਼ ਦਾ ਵੀ ਲਗਿਆ ਪਿਐ, ਪੰਜਾਬੀ ਦਾ ਲਗਿਆ ਪਿਐ। ਅਸੀਂ ਬੱਚਿਆਂ ਵਾਸੇ ਸਪੈਸ਼ਲ ਪੰਜਾਬੀਏ ਦਾ ਲਗਵਾਇਐ। ਸਰਦਾਰ ਜੀ ਜੇੜੇ ਨੇ ਇੰਗਲੇ ਅੰਗਰੇਜ਼ੀ 'ਚ ਪੜ੍ਹਦੇ ਨੇ। ਤੇ ਜੇੜੀ ਸਾਡੀ ਭੈਣਜੀ ਹੈਗੀਆਂ ਨੇ, ਉਹ ਹਿੰਦੀ 'ਚ ਪੜ੍ਹਦੀਆਂ ਨੇ। ਤੇ ਤਿੰਨ-ਤਿੰਨ ਪੇਪਰ ਅਸੀ ਲਵਾਏ ਪਏ ਨੇ, ਸਾਰੇ ਸਵੇਰੇ ਲਾਈਨ ਲਾ ਕੇ ਬੈਠੇ ਹੁੰਦੇ ਪੇਪਰ ਪਰਨ। ਮੈਂ ਕੈਂਨੀ ਆ ਸਮੇਂ ਦੇ ਬੱਚ, ਸਮੇਂ ਬਚਾਓ ਟੀ ਵੀ ਤੱਕ ਲਿਆ ਕਰੋ। ਤੇ ਅੱਜ-ਕੱਲ੍ਹ ਦੇ ਟੀ ਵੀ 'ਚ ਹਰ ਚੈਨਲ ਤੇ ਪੰਜਾਬੀ ਵੀ ਖ਼ਬਰਾਂ ਆ ਜਾਂਦੀਆ ਨੇ। ਹਿੰਦੀ ਵੀ ਆ ਜੰਦਿਆ ਨੇ, ਇੰਗਲਿਸ਼ ਵੀ ਆ ਜੰਦਿਆ ਨੇ। ਜੋ ਮਰਜ਼ੀ ਸੁਣੀ ਜਾਓ।
ਨਈ ਉ ਤੇ ਤੁਆਡੀ ਗੱਲ ਬੋਤ ਅੱਛੀ, ਤੁਸੀ ਬੋਤ ਅੱਛੀ ਕੀਤੀ ਏ। ਪਰ ਥੋੜੀ ਜੀ ਬੱਚ ਚਿਆ ਨੂੰ ਸੂਝੀ ਸੋਝੀ ਜ਼ਾਂਦਾ ਆ ਜਾਂਦੀ ਏ ਨਾ, ਏਕ ਤੇ ਉਨ੍ਹਾਂ ਨੂੰ
ਪੜ੍ਹਨਾ ਆ ਜਾਂਦਾ ਬਸ ਪੈਣਜੀ, ਏ ਪੈ ਮੈਂ ਐਸੇ ਇਸ ਵਿਚ ਛੇ ਲਗਾਏ ਨੇ ਤਾ ਕਿ ਬੱਚਿਆਂ ਨੂੰ ਪੜ੍ਹਨਾ ਆ ਜਾਵੇ। ਉਹ ਜਮਾਤ ਇੱਚ ਜਾਂਦੇ ਨੇ ਉੱਥੇ ਸਕੂਲ ਇ ਟੀਚਰਾਂ ਬੋਲਦੀਆਂ ਨੇ ਬੱਚਿਆਂ ਨੂੰ ਪੜ੍ਹਨਾ ਕੋਈ ਨੀ ਆਂਦਾ ਤੇ ਏਸੀ ਪਿੱਛੇ ਮੈਂ ਸਮਾਚਾਰ ਪੱਤਰ ਲਗਾਏ ਨੇ ਕਿ ਬੱਚੇ ਛੁੱਟੀਆਂ ਚ ਪੜ੍ਹਨਗੇ ਉਨੂੰ ਸਮਾਚਾਰ ਪੱਤਰ ਨੂੰ ਤੇ ਉਨਾਂ ਨੂੰ ਜੋੜ ਜੋੜਦੀ ਪੜ੍ਹਨਾ ਆ ਜਾਏਗਾ ਤੇ। ਕਲਾਸ ਇੱਚ ਪੜ੍ਹ ਲਿਆ ਕਰਨਗੇ।
ਹਾਂਜੀ-ਹਾਂਜੀ ਨਾਲੇ ਪੈਂਜੀ ਸਾਰੀ ਤੇ ਸਮਝਦਾਰੀ ਬੱਚਿਆਂ ਦੀ ਐ ਕਿ ਅਕ ਅਖਬਾਰ ਪੜ੍ਹਨੇ ਨਾਲ ਬੱਚੇ ਹੁਸ਼ਿਆਰ ਹੋ ਜਾਂਦੇ ਨੇ। ਤੇ ਸਾਡਾ ਬੱਚ ਚਾ ਤੇ ਜਾਦਾ ਇਸ ਚੀਜ਼ ਦ ਬੋਤ ਧਿਆਨ ਰੱਖਦਾ ਅਖਬਾਰ ਨਾਲ ਈ ਕਿਤਨੀ ਦੇ ਪੇਪਰਾਂ ਵਿਚ ਕੌਸ਼ਚਣ ਆਂਦੇ ਪ੍ਰਸ਼ਨ ਆਂਦੇ ਨੇ ਤੇ ਉ ਉੱਥੇ ਈ ਆਪਣੇ ਆਪ ਕੇਂਦਾ ਮੰਮੀ ਮੇਰੇ ਪੇਪਰਾਂ ਇੱਚ ਵੀ ਏਹੀ ਸਪੀਡਮ ਬਾਰੇ ਅੱਜ-ਕੱਲ੍ਹ ਜੇੜੇ-ਜੇੜੇ ਚਲਦੇ ਨ ਗੱਲਾਂ ਆਂਦੀਆਂ ਨੇ
ਪਤਾ ਨੀ ਅਖਬਾ ਜੇੜੀ ਸਮਾਚਾਰ ਪੱਤਰ ਹੁੰਦੇ ਨੇ ਏਨਾ ਵਿਚ ਨਾ ਉ ਸਾਰੀ ਖ਼ਬਰਾਂ ਆਂਦੀਆਂ ਨੇ ਜਿਵੇਂ ਉ ਜਨਰਲ ਨੌਲੇਜ ਦੇ ਕੋਸ਼ਚਣ ਨੀ ਹੁੰਦੇ ਬੱਚਿਆਂ ਦੇ। ਓਵੇ ਸਾਰੇ ਕੌਸ਼ਨ ਆਂਦੇ ਜੇ। ਉਨਾਂ ਚ ਪੜ੍ਹ ਕੇ ਜਾਂਦੇ ਨੇ ਬੱਚੇ ਅੱਜ-ਕੱਲ੍ਹ ਦੇ ਪੇ ਸਕੂਲਾਂ ਵਿੱਚ ਐ ਜੀ ਕੇ ਦਾ ਪੇਪ ਪਰ ਵੀ ਹੋਣ ਲਗ ਗਿਆ ਏਦੇ ਵਿਚ ਬੱਚੇ ਏਦੇ ਵਿਚ ਅਖ਼ਬਾਰਾਂ ਚ ਹੀ ਪੜ੍ਹ-ਪੜ੍ਹ ਕੇ ਆਂਸਰ ਲਿਖ ਆਂਦੇ ਨੇ।
ਹਾਂ ਮੇਰੇ ਬੱਚੇ ਤਾ ਓਇ ਕੈਦੇ-ਕੈਂਦੇ ਮੰਮੀ ਸਾਨੂੰ ਅਸੀ ਤੇ ਕਿਤਾਬ ਇਤਨੀ ਪੜ੍ਹੀ ਕੋਈ ਨੀ ਏ ਸਾਡੀਆਂ ਅਖ਼ਬਾਰ ਪੜ੍ਹਨੇ ਨਾਲ ਈ ਸਾਨੂੰ ਮੇਰੇ ਕੌਸ਼ਚਣ ਇਤਨੇ ਵਿੱਚੋ ਆ ਜਾਂਦੇ ਨੇ। ਜੇੜੇ ਜਨਲ ਪੇਪਰ ਹੁੰਦੇ ਨੇ ਨਾ ਬੱਚ ਸਧਾਰਨ ਪੇਪਰ ਏਨਾ ਚ ਬੱਚ ਚੱਲ ਚੰਗੇ ਨੰਬਰ ਆ ਗੇ ਨੇ ਬੋਤ ਅੱਛਾ। ਇਸ ਵਿਸ਼ੇ ਤੇ ਮੈਂ ਤੇ ਕਿਆ ਬੱਚੇ ਸਰਦਾਰ ਜੀ ਨੂੰ ਮੈਂ ਇਹੀ ਕਿਐ ਮੈਂ ਕਿਆ ਅਸੀ ਪੇਪਰ ਤੇ ਬੱਚਿਆਂ ਦਾ ਹਰੇਕ ਮੈਂ ਤੇ ਬੱਚਿਆਂ ਨੂੰ ਏਇ ਕਿਆ ਮੈਂ ਕਿਆ ਇੰਗਲਿਸ਼ ਦਾ ਵੀ ਪੇਪਰ ਲਗਵਾ ਦੇਣੇ ਆ। ਇਨ੍ਹਾਂਨੂੰ ਨੂੰ ਥੋੜ੍ਹੀ ਇੰਗਲਿਸ਼ ਵੀ ਚੰਗੀ ਬਚ ਚਿਆਂ ਦੀ ਹੋ ਜਾਏਗੀ ਪੜ੍ਹਨ ਦੀ ਜੇੜਾ ਜੇੜੀ ਸਪੀਟ ਹੁੰਦੀ ਏ ਨਾ ਬਿਲਬੁਲ ਦੇਖ ਕੇ ਪੜ੍ਹਦੇ ਨੇ ਬੱਚੇ ਤੋਂ ਬੱਚਿਆਂ ਦਾ ਖੁੱਲ ਜਾਂਦੈ।
ਪਰ ਪੈਂਜੀ ਮੈਨੂੰ ਤੇ ਚੰਗਾ ਲੱਗਦਾ ਟੀ ਵੀ ਤੱਕਣਾ। ਮੈਨ ਤੇ ਟੀ-ਵੀ ਤੱਕ ਕੇ ਜਾਦਾ ਤਸੱਲੀ ਹੁੰਦੀ ਏ। ਇਕ ਤੇ ਟੀ-ਵੀ ਤੱਕਣ ਦਾ ਐ ਫੈਦਾ ਜੇੜੇ ਬੱਚਿਆਂ ਨੂੰ ਨੀ ਵੀ ਪੜ੍ਹਨਾ ਆਂਦਾ ਨਾ ਉ ਵੀ ਖ਼ਬਰਾਂ ਦੇਖ ਕੇ ਸਮਝ ਜਾਂਦੇ ਨੇ ਦੁਨੀਆਂ ਵਿੱਚ ਕੀ ਹੋ ਰਿਆ। ਐ ਜੇ ਸਮਾਚਾਰ ਪੱਤਰ ਤੇ ਉਈ ਬੱਚੇ ਪੜ੍ਹ ਸਕਦੇ ਨ ਜਿਨ੍ਹਾਂਨੂੰ ਪੜ੍ਹਨਾ ਆਂਦੈ। ਹੁਣ ਜੇਵੇਂ ਛੋਟੇ ਬੱਚੇ ਨੇ ਯਾ ਕੋਈ ਜੋ ਅਨਪੜ੍ਹ ਗਵਾਰ ਹੈਗੇ ਨੇ ਉਨਾਂ ਨੂੰ ਨੀ ਪੜ੍ਹਨਾ ਆਂਦਾ ਤੇ ਓ ਟੀ ਵੀ ਤੱਕ ਸ ਤੱਕ ਕੇ ਈ ਸਮਝ ਜਾਣ ਗੇ ਨਾ ਕੀ ਹੁੰਦਾ ਪਿਐ ਦੁਨੀਆਂ ਵਿੱਚ।
ਤਾ ਤੇ ਬੈ ਕੇ ਟੀ-ਵੀ ਤੱਕਦੀ ਨੇ ਤੇ ਉਨੂੰ ਤੇ ਸਾਰੀ ਖਬਰ ਦੁਨੀਆਂ ਦੀ ਹੈਗੀ ਨਈ ਕਿ ਕੁ ਉਨੂੰ ਪੁੱਛੋ ਨਾ ਏ ਤਾ ਓ ਆਪਣੇ ਆਪ ਦੱਸੇ ਮਾਤਾ ਜੀ ਮੈਂ ਤੇ ਸੁਣਿਆ ਨੀ ਤੁਸੀ ਕਿੱਥੋਂ ਸੁਣ ਆਏ ਓ। ਕੈਦੇ ਮੈਂ ਤੇ ਆਪਣੇ ਸਵੇਰੇ ਟੀ-ਵੀ ਲਾ ਕੇ ਦੇਖਿਆ ਤੇ ਮੈਨੂੰ ਤੇ ਇਹ ਖ਼ਬਰ ਮਿਲੀ ਵੇ ਮੈਂ
ਅੱਛਾ ਤੁਹਾਡੀ ਮਾਤਾ ਜੀ ਟੀ-ਵੀ ਲਾ ਕੇ ਬੈਠੇ ਹੋਏ ਨੇ ਤਾਂ ਹੀ ਮੈਂ ਕਹਵਾ ਅੱਜ ਸ਼ਾਮੀ ਮੇੈਂ ਸਵੇਰੇ ਮੈਨੂੰ ਬੜੀ ਥੱਲੇ ਆਵਾਜ਼ ਆਉਂਦੀ ਪਈ ਸੀ। ਮੈਂ ਕਿਹਾ ਇਹਨਾਂ ਦੇ ਘਰ ਟੀ ਵੀ ਚੱਲਦਾ ਪਇਆ ਬੜੀ ਜ਼ੋਰ-ਜ਼ੋਰ ਦੀ। ਮੈਨੂੰ ਨੀ ਪਤਾ ਤੁਹਾਡੀ ਮਾਤਾ ਬੈਠੀ ਪਈ ਟੀ-ਵੀ ਲਾ ਕੇ।
ਹਾਂਜੀ ਸਾਡੀ ਮਾਤਾ ਜੀ ਤੇ ਬਜ਼ੁਰਗ ਤੋਂ ਟੀਵੀ ਸਵੇਰੇ-ਸਵੇਰੇ ਲਗਾ ਲੈਂਦੇ ਨੇ ਉਹ ਕਹਿੰਦੇ ਨੇ ਓਹ ਕਹਿੰਦੇ ਨੇ ਜਿਹਨਾ ਤੇ ਬੜੀ ਦਿਮਾਗ ਵੱਧਦਾ ਹੈਗਾ ਨਾਲ ਸਾਰੀ ਦੁਨੀਆਂ ਦੀ ਖ਼ਬਰ ਘਰ ਬੈਠੇ ਮਿਲ ਜਾਂਦੀ ਹੈ ਸਾਨੂੰ। ਮੈਂ ਤੇ ਬੜੀ ਖੁਸ਼ ਹੂੰਦੀ ਕਈ ਵਾਰ ਸਾਨੂੰ ਬਹਿ ਕੇ ਸਾਨੂੰ ਦੱਸਦੇ ਨੇ। ਕਿ ਦੇਖੋ ਅੱਜ ਕੱਲ੍ਹ ਕੀ ਹੋ ਰਿਹਾ ਬਾਹਰ ਦਾ ਕੀ ਹੋ ਰਿਹਾ ਇੱਦਾਂ ਦਾ ਕੀ ਹੋ ਰਿਹਾ ਮੈਂ ਤਾਂ ਤੱਕਦੀ ਰਹਿੰਦੀ ਹਾਂ ਮੈਂ ਕਿਹਾ ਮਾਤਾ ਜੀ ਸਾਡੇ ਕੋਲ ਬਹੁਤ ਚੰਗੀ ਹੈ ਜਿਹੜੀ ਕਿ ਕਮ ਸੇ ਕਮ ਇਹ ਟੀ ਵੀ ਤੋਂ ਦੇਖ ਕੇ ਤੇ ਖ਼ਬਰਾਂ ਸਭ ਨੂੰ ਦੱਸਦੀ ਰਹਿੰਦੇ ਨੇ। ਤਾਂ ਅ ਚਲੋ ਬਾਈ ਕੰਮ ਚ' ਸਵੇਰੇ ਸਵੇਰੇ ਦਾ ਕੰਮ ਹੁੰਦਾ ਦੁਕਾਨ ਤੇ ਜਾਣਾ ਆ ਸਰਦਾਰ ਜੀ ਨੇ। ਚਲੋ ਰੋਟੀ- ਪਾਣੀ ਬਣਾਉਲੀ ਥੋੜਾ ਜਿਹਾ ਆਦਮੀ, ਕਿਸੇ ਟਾਈਮ ਦੇ ਕਰਨ ਆਦਮੀ ਧਰਦਾ ਹੀ ਹੈ ਕਿ ਦੁਪਹਿਰੀ ਬੈਠੇ ਤੇ ਚਲੋ ਬਈ। ਹੁਣ ਥੋੜੇ ਜਿਹੇ ਵ ਵਿਹਲੇ ਹੋਏ ਆ, ਤੇ ਪੇਪਰ ਚਲੋ
ਆਪਣੀ ਮਾਤਾ ਨੂੰ ਵੀ ਕਵਾਂਗੀ ਤੁਹਾਡੇ ਕੋਲ ਆਏਗੀ ਸਵੇਰੇ, ਤੁਹਾਡੀ ਮਾਤਾ ਨਾਲ ਬਹਿ ਕੇ ਟੀ ਵੀ ਤੱਕ ਕਿਆ ਕਰੇਗੀ ਉਹਨੂੰ ਵੀ ਥੋੜੀ ਖ਼ਬਰਾਂ ਪਤਾ ਲੱਗਣਗੀਆਂ ਕੀ ਹੁੰਦਾ ਪਿਆ ਦੁਨੀਆਂ ਵਿੱਚ।
ਤਾਂ ਤੁਸੀਂ ਭੇਜ ਦਿਆ ਕਰੋ ਚੰਗੀਆਂ ਨੇ ਥੋੜਾ ਥੋੜ੍ਹਾ ਜਿਹਾ ਟਾਈਮ ਵੀ ਉਹਨਾਂ ਦਾ ਵਿਚਾਰਿਆਂ ਦਾ ਅੱਛਾ ਪਾਸ ਹੋ ਜਾਏਗਾ ਨਾ ਭੈਣ ਜੀ।
ਕਰਨਗੀਆਂ ਗੱਲਾਂ ਮਾਰਨ ਨਾਲ- ਨਾਲ ਟੀ ਵੀ ਤੱਕਿਆ ਕਰਨਗੀਆਂ।
ਹਾਂਜੀ- ਹਾਂਜੀ- ਹਾਂਜੀ। ਚਲੋ ਇਸੀ ਭਾਨੇ ਆਉਣਗੇ ਤੁਸੀਂ ਵੀ ਆਓਗੇ ਇਸੀ ਭਾਨੇ ਸਾਡੇ ਘਰ। ਬਹੁਤ ਟਾਈਮ ਹੋ ਗਿਆ ਤੁਹਾਡੀ ਮਾਤਾ ਜੀ ਬਜ਼ੁਰਗ ਆਏ ਕੋਈ ਨੀ ਸਾਡੇ ਕੋਲ। ਅੱਗੇ ਤੇ ਪਿਛਲੇ ਬਾਰੀ ਤਾਂ ਕਾਫ਼ੀ ਚੱਕਰ ਮਾਰਦੇ ਰਹੇ ਨੇ ਤਾਂ ਐਦਕੀ
ਹੁਣ ਭੈਣਜੀ ਢਿੱਲੇ ਹੋ ਗਏ ਨੇ ਨਾ ਹੁਣ ਇਨਾ ਟੁਰ- ਫਿਰ ਪਾਉਂਦੇ ਨੀ। ਹੁਣ ਘਰ ਹੀ ਰਹੰਦੇ ਨੇ ਗੁਰਦੁਆਰੇ ਵੀ ਨੀ ਜਾਂਦੇ ਹੁਣ ਬੜੇ ਢਿੱਲੇ ਹੋ ਗਏ ਨੇ ਹੁਣ।
ਅੱਛਾ- ਅੱਛਾ, ਕੋਈ ਦਵਾਈ- ਦਵੂਈ ਵੀ ਦਿੱਤੀ ਤੇ ਕੋਈ ਨੀ ਦਵਾਈ ਦਿੱਤੀ?
ਦਵਾਈ ਲੈਂਦੇ ਕਿ ਇੱਥੇ ਨੇ ਲੇਟੇ ਰਹਿੰਦੇ ਨੇ ਬਸ ਸਾਰਾ ਦਿਨ ਕਹਿੰਦੇ ਮੈਂ ਥੱਕੀ ਪਈ ਹਾਂ, ਥੱਕੀ ਪਈਆਂ ਹਾਂ, ਹੁਣ ਉਮਰ ਵੀ ਤੇ ਹੋ ਗਈ ਹੈ ਨਾ ਹੁਣ। ਕੀ ਕਹਿ ਸਕਦੇ ਹਾਂ।
ਨਹੀਂ ਭੈਣ ਜੀ ਤੁਸੀਂ ਇਸ ਤਰ੍ਹਾਂ ਕਰੋ ਨਾ ਹੋਮੋਪੈਥਿਕ ਦਵਾਈ ਦਿਵਾਓ ਉਹਨਾਂ ਨੂੰ। ਹੋਮੋਪੈਥਿਕ ਦਵਾਈ ਜਿਹੜੀ ਹੁੰਦੀ ਨਾ ਤਾਂ ਬਜ਼ੁਰਗਾਂ ਨੂੰ ਲੱਗ ਵੀ ਜਾਂਦੀ ਹੈਗੀ। ਕਿਉਂਕਿ ਸ਼ੁਰੂ ਤੋਂ ਇਹਨਾਂ ਨੇ ਹੋਮੋਪੈਥੀ ਕੀ ਲਿੱਤੀ ਹੁੰਦੀ ਹੈ।
ਹਾਂਜੀ ਭੈਣ ਜੀ ਜਾਂਦੇ ਹੀ ਕੋਈ ਨੀ ਦਵਾਈ ਲੈਣ, ਮੇਰਾ ਪੁੱਤਰ ਤੇ ਕਹਿੰਦਾ ਰਹਿੰਦਾ। ਚੱਲ ਮਾਤਾ ਮੈਂ ਤੈਨੂੰ ਸਕੂਟਰ ਬਿਠਾ ਕੇ ਲੈ ਜਾਂਦਾ, ਜਾਂਦੇ ਕੋਈ ਨੀ, ਡਰਦੇ ਰਹੰਦੇ ਮੈਂ ਨਾ ਬਹਿੰਦੀ ਸਕੂਟਰ ਤੇ ਮੈਨੂੰ ਤੂੰ ਟਾ ਦੇਗਾ ਮੈਂ ਨਾ ਬਹਿੰਦੀ।
ਅੱਛਾ- ਅੱਛਾ- ਅੱਛਾ- ਅੱਛਾ। ਤੇ ਤੁਸੀਂ ਆਪ ਰਿਕਸ਼ੇ ਤੇ ਲੈ ਜਾਏ ਕਰੋੋ ਓਹਨਾਂ ਨੂੰ ਕਿਸੇ ਟੈਾਇਮ। ਹਫ਼ਤੇ ਤੇ ਇੱਕ ਵਾਰ ਤੇ ਜਾਣਾ ਹੁੰਦਾ ਭੈਣ ਜੀ। ਅੱਠ ਉਹਨੂੰ ਤੇ ਡਾਕਟਰ ਨੂੰ ਕਵੋ ਮੈਂ ਪੰਦਰਾਂ ਦਿਨ ਦੀ ਦਵਾਈ ਦੇਦੇ ਤੇ ਬਿਚਾਰਾ ਸਾਡਾ ਡਾਕਟਰ ਬਹੁਤ ਸਿਆਣਾ ਹੈਗਾ ਉਹ ਪੰਦਰਾਂ ਦਿਨ ਦੀ ਦਵਾਈ ਦੇ ਦਿੰਦਾ ਹੈਗਾ।
ਹਾਂ, ਤਾਂ ਹੀ ਫੇਰ ਮੈਂ ਕਿਹਾ ਉਹ ਸਾਰਾ ਦਿਨ ਪਰੇਸ਼ਾਨ ਹੁੰਦੇ ਰਹਿੰਦੇ ਨੇ ਪਾਠ ਪੂਜਾ ਲੱਗੇ ਰਹਿੰਦੇ ਨੇ ਮੈਂ ਕਿਹਾ ਥੋੜ੍ਹਾ ਆਪਣੇ ਮਨ ਨੂੰ ਹੋਰ ਲਾਓ। ਤੁਸੀਂ ਚੌਵੀ ਘੰਟੇ ਪਰੇਸ਼ਾਨ ਰਹਿੰਦੇ ਹੋ। ਹੁਣ ਮੈਂ ਰਾ ਅੱਜ ਸਵੇਰੇ ਅਵਾਜ਼ ਸੁਣੀ ਤੁਹਾਡੇ ਘਰ ਟੀ ਵੀ ਚੱਲਦਾ ਪਿਆ ਸੀ। ਤੇ ਮੈਂ ਕਿਹਾ ਉਹਨਾਂ ਦੇ ਪੁੱਛਾਂਗੀ ਭੈਣ ਜੀ ਨੂੰ ਫੋਨ ਕਰਕੇ, ਕਿ ਮੈਂ ਸਵੇਰੇ ਮਾਤਾ ਜੀ ਨੂੰ ਭੇਜ ਦਿਆ ਕਰਾਂਗੀ ਤੁਹਾਡੇ ਘਰ, ਥੋੜੇ ਚਰ ਬੈਠੇ ਰਿਹਾ ਕਰਣਗੇ। ਟੀ ਵੀ ਤੱਕਦੇ ਰਹਿੰਗੇ, ਖ਼ਬਰਾਂ ਸੁਣਦੇ ਰਹਿਣਗੇ, ਕੀ ਦੁ ਦੁਨੀਆਂ ਚ ਹੁੰਦਾ ਪਿਆ ਉਹਨਾਂ ਦਾ। ਸਮੇਂ ਪਰ ਅੱਛਾ ਬਤੀਤ ਹੋ ਜਾਏਗਾ ਨਾਲ ਖੁਸ਼ ਰਿਆ ਕਰਨਗੇ ਥੋੜਾ।
ਅ ਮੈਂ ਤੇ ਆਪਣੀ ਬਜ਼ੁਰਗ ਮਾਤਾ ਨੂੰ ਕਿਆ ਕਰਦੀ ਏ। ਜੇ ਸਾਨੂੰ ਥੋੜੇ ਜਿਏ ਕਾਲੇ ਪਹਨਦੇ ਨੇ ਨਾ ਕਹਿੰਦੇ ਮ ਮੇਰਾ ਮਨ ਉਸੜਿਆ-ਉਸੜਿਆ ਮਨ। ਮੈਂ ਕਿਆ ਉਹ ਮਾਤਾ ਜੀ ਮੈਂ ਤੁਹਾਨੂੰ ਮਨ ਤੁਆਡਾ ਖੁਸ਼ ਕਰਦਾ, ਕਹਿੰਦੇ ਕਿਸ ਤਰਾਂ ਖੁਸ਼ ਕਰੇਗੀ। ਮੈਂ ਕਿਆ ਆਓ ਮੈਂ ਟੀ ਵੀ ਲਾਨੀ ਆ ਨਾ, ਤੁਸੀਂ ਦੇਖੋ ਅੱਜ ਕੱਲ ਦੇ ਕੇ ਪ੍ਰੋਗਰਾਮ ਥੋੜੇ ਜਏ ਦੇਖੋਗੇ ਨਾ, ਤੁਆਡਾ ਮਨ ਖ਼ੁਸ਼ ਹੋ ਜਾਏਗਾ। ਬੈਠਾਨੀ ਆ ਤੇ ਕਈ ਵਾਰ ਤੇ ਬੜੇ ਖੁਸ਼ ਹੁੰਦੇ ਨੇ। ਸੁਣਦੇ ਨੇ
ਭੈਣ ਜੀ ਪੰਜਾਬੀ ਚ' ਖ਼ਬਰਾ ਆਂਦੀਆਂ। ਨੇ ਨਾ ਉਹ ਸੋਹਣੀਆਂ ਲੱਗਦੀਆਂ ਨੇ ਬੋਲਦੇ ਨੇ ਨਾ ਉਹ ਸਾਰਾ ਕੁਛ ਪਤਾ ਚੱਲਦਾ ਜਾਂਦਾ ਕੀ ਹੋ ਰਿਆ, ਕੀ ਨਹੀਂ ਹੋ ਰਿਆ।
ਨਹੀਂ ਤੇ ਭੈਣ ਜੀ ਮੈਂ ਪੰਜਾਬੀ ਚ' ਈ ਲਾ ਕੇ ਦੇਨੀ ਆ ਨਾ ਆਪਣੇ ਬਜ਼ੁਰਗ ਮਾਤਾ ਜੀ ਨੂੰ ਤਾਂ ਪੰਜਾਬੀ ਤੇ। ਇਨਾਂ ਨੂੰ ਪੰਜਾਬੀ ਸਮਝ ਆਂਦੀ ਐ। ਔਰ ਤੇ ਇਹਨਾਂ ਨੇ ਹਿੰਦੀ ਤੇ ਇਤਨੀ ਆਂਦੀ ਨੀ ਨਾ ਇੰਗਲਿਸ਼ ਆਂਦੀ ਆ ਨਾ, ਹਿੰਦੀ ਆਂਦੀ ਐ। ਤਾਂ ਉੱਥੇ ਪੰਜਾਬੀ ਚ' ਪੰਜਾਬੀ ਖ ਰਾ ਲਾ ਦੇਨੀ ਆ ਤਾਂ ਉਹ ਬੜੇ ਖੁਸ਼ ਹੁੰਦੇ ਨੇ, ਉਹਦੇ ਸਾਰੇ ਅੱਜ ਅੱਜ-ਕੱਲ ਪ੍ਰੋਗਰਾਮ ਵੀ ਆਂਦੇ ਰੈਂਦੇ।
ਠੀਕ ਚਲੋ ਮੈਂ ਮਾਤਾ ਜੀ ਨੂੰ ਕਹਾਂਗੀ ਆਣਗੇ ਤੁਹਾਡੇ ਘਰ ਠੀਕ ਐ ਭੈਣ ਜੀ ਅੱਛਾ ਜੀ ਸਸ੍ਰੀ ਕਾਲ ਜੀ।
ਅੱਛਾ ਜੀ, ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ।